ਸ਼ਸ਼ੀ ਕਾਲ ਜੀ, ਕਿਵੇਂ ਓ?
ਵਧੀਆ ਬੇਟੇ ਮੈਂ ਠੀਕ ਠਾਕ ਹਾਂ, ਤੁਸੀਂ ਸੁਣਾਓ?
ਹਾਂਜੀ ਉਰੇ ਵੀ ਸਭ ਵਧੀਆ, ਘਰੇ ਸਬ ਠੀਕ ਨੇ?
ਹਾਂਜੀ ਘਰ ਸਭ ਵਧੀਆ ਵੇ, ਬੱਚੇ ਬਸ ਆਏਦੇ ਨੇ ਨੇ, ਦੋਤਾ ਆਇਆ ਦਾ ਨਾਨਕੇ ਇੰਨਾ ਤੰਗ ਕਰਦੇ ਪਏ ਨੇ, ਘੜੀ -ਮੁੜੀ ਉੱਧਰ ਜਾਣਾ ਪੈਂਦਾ। ਪੂਲ ਖੋਲ ਕੇ ਬੈਠੇ ਦੇ ਨੇ, ਤੇ ਪਾਣੀ ਭਰਿਆ ਦਾ ਤੇ ਲੜੀ ਜਾਂਦੇ ਨੇ, ਹੁਣ ਪੋਤੇ ਨੂੰ ਕਵਾਂ ਕੇ ਦੋਤੇ ਤੇ ਨੂੰ ਕਵਾਂ।
ਸਹੀ ਗੱਲ ਹੈ ਜੀ, ਸਾਡੇ ਵੀ ਬਸ ਰਿਸ਼ਤੇਦਾਰ ਆਏ ਹੋਏ ਨੇ, ਮੇਰੇ ਵੀ ਮਾਮੀ ਆਏ ਹੋਏ ਨੇ, ਮਾਸੀ ਦੀ ਬੇਟੀਆਂ ਆਈਆਂ ਹੋਈਆਂ ਨੇ, ਮਾਮੀ ਦੇ ਬੱਚੇ ਬਸ ਰੌਣਕਾਂ
ਹਾਂ ਰੋਣਕਾਂ ਤੇ ਨਹੀਂ, ਜਿਹੜੇ ਬੱਚੇ ਲੜਦੇ ਵੇ ਨਾ ਵੇਖੋ, ਸਾਰੇ ਮੇਰੇ ਕਮਰਿਆਂ ਚ ਪਾਣੀ ਪਾਣੀ ਹੋ ਗਿਆ।
ਲੜਾਈ ਤਾਂ ਮੇਰੀ ਵੀ ਹੋ ਜਾਂਦੀ ਹੈ ਇਹਨਾਂ ਨਾਲ, ਬਟ ਲੜਦੇ ਲੜਦੇ ਦੇ ਬੱਸ ਹੇ
ਫੇਰ ਸਹੀ ਹੋ ਜਾਂਦੇ ਨੇ ਨਾ। ਆਂ, ਆਂ ਹੋਰ ਸੁਣਾਓ, ਬਸ ਵਧੀਆ। ਹੋਰ ਤੁਸੀਂ ਦੱਸੋ ਕੀ ਕੁਛ ਕਰ ਰਹੇ ਹੋ।
ਬਸ ਹੁਣ, ਮੈਂ, ਮੈਂ ਸਕੂਲ ਚ ਹਾਂ ਹੱਲੇ ਤਾਂ।
ਅੱਛਾ ਈ। ਕਦੇ ਛੁੱਟੀਆਂ ਨੀ ਪਈਆਂ।
ਪਈਆਂ ਹੋਈਆਂ ਨੇ। ਮਤਲਬ ਹਲੇੇ ਮੈਂ ਸਟੂਡੈਂਟ ਹੀ ਹਾਂ। ਛੁੱਟੀਆਂ ਪਈਆਂ ਹੋਈਆਂ ਨੇ। ਸਕੂਲ ਦਾ ਕੰਮ ਵੀ ਬਸ ਘੰਟੀ ਅਹ ਦੇਖ ਕੇ ਨਾ ਜੀ ਜ ਘਬਰਾਉਂਦਾ ਥੋੜੇ ਜਿਹੇ ਦਿਨ ਰਹਿ ਗਏ ਹੁਣ ਤਾਂ।
ਕੰਮ ਵੀ ਤੇ ਨਾਲ ਛੁੱਟੀਆਂ ਕੀ ਕਰਨੀਆਂ ਬੱਚਿਆਂ ਨੇ ਨਾਲ ਹੀ ਤੇ ਡਾ ਸਕੂਲ ਦਾ ਹੋਮਵਰਕ ਮਿਲ ਜਾਂਦਾ।
ਕੁੱਝ ਹੋਮਵਰਕ ਮਤਲਬ ਨਾ ਐਵੇਂ ਦਿੱਤਾ ਹੋਇਆ ਕਿ ਕਿੰਨੇ ਕੁ ਸਾਲਾਂ ਦੀ ਛੁੱਟੀ ਪੈ ਗਈਆਂ। ਮਹੀਨੇ ਦੀ ਛੁੱਟੀਆਂ ਵਿੱਚ ਨਾ ਇਨਾ ਕੰਮ ਦੇ ਦਿੰਦੇ ਨੇ ਨਹੀਂ ਹੁੰਦਾ ਹੈਗਾ।
ਘਰ ਦਾ ਗੈਸਟ ਵੀ ਆਣੇ ਆਪ ਵੀ ਕਿਤੇ ਜਾਣਾ ਹੈ ਹੈਂ।
ਕਾਪਿਆਂ ਨਾਲ ਚੱਕ ਕੇ ਲੈ ਕੇ ਜਾਓ ਉਹੀ ਗੱਲ ਹੈ ਫੇਰ ਇਸ। ਵਾਰ ਤਾਂ ਮੈਂ ਮੈਂ ਵੀ ਨੀ ਗਈ ਹੈ ਕਿਤੇ ਫੇਰ ਮੈਂ ਤਾਂ ਆਪਣੀ ਮਾਸੀ ਦੀ ਕੁੜੀਆਂ ਨੂੰ ਹੀ ਬੁਲਾਇਆ ਮੈਂ ਕਿਹਾ ਇਸ ਵਾਰ ਤੁਸੀਂ ਆ ਜਾਓ ਵੀ। ਇਸ ਵਾਰਤਾ ਮੈਨੂੰ ਅੱਗੇ ਨਾਲੋਂ ਵੀ ਬਹੁਤ ਜ਼ਿਆਦਾ। ਕੰਮ ਮਿਲਿਆ ਹੋਇਆ।
ਅੱਛਾ ਅੱਛਾ ਕੰਮ।
ਤੇ ਕੁਛ ਗਰਮੀ ਨੂੰ ਬਸ ਕੁਛ ਗਰਮੀ ਨੂੰ ਦੇਖ ਕੇ ਬਾਹਰ ਪੈਰ ਪੱਟਨ ਨੂੰ ਜੀਅ ਨੀ ਕਰਤਾ ਹੈਗਾ ਜਮਾਂ ਵੀ।
ਤੇ ਕੰਮ ਤੁਹਾਡਾ ਜ਼ਿਆਦਾ ਲਿਖਤੀ ਵਾਲਾ ਕਿ ਜਾਂ ਮਤਲਬ ਤੁਸੀਂ।
ਨਹੀਂ-ਨਹੀਂ ਸਾਨੂੰ ਮਤਲਬ ਲਿਖਤੀ ਦੇ ਨਾਲ-ਨਾਲ ਰਿਵੀਜ਼ਨ ਕਰਨ ਨੂੰ ਦਿੰਦੇ ਨੇ। ਵੀ ਲਿਖੋ ਵੀ ਤੇ ਉਹੀ ਉਸ ਨੂੰ ਯਾਦ। ਕਰੋ, ਜਿਸ ਦਿਨ ਸਕੂਲ ਚ ਐਂਟਰ ਹੁੰਦੇ ਆ ਉਸ ਦਿਨ ਸਾਡੇ ਟੈਸਟ ਹੁੰਦੇ ਨੇ।
ਹਾਂ। ਉਹੀ ਨਾਲ ਹੀ ਤੇ ਜਾ ਕੇ ਫੇਰ ਟੈਸਟ।
ਸਾਰੀ ਛੁੱਨ ਅੱਜ ਤਾਂ ਘਰੇ ਮੈਂ ਪੈਰ ਨੀ ਰੱਖਿਆ ਹੈਗਾ ਚਾਰ ਦਿਨ ਅ ਕਿਤੇ ਘੁੰਮਣ ਚਲੇ ਗਏ ਬਸ ਇੱਕ ਦਿਨ ਵਿੱਚ ਸਾਹ ਲੈਂਦੇ ਹਾਂ। ਚਾਰ ਦਿਨ ਉੱਧਰ ਚਲੇ ਗਏ ਘਰੇ ਵੀ ਨੀ ਪੈਰ ਰੱਖਿਆ ਹੈ। ਕੁਛ ਕੁਈ ਰਿਸ਼ਤੇਦਾਰ ਆਏ ਜਾਂਦੇ ਨੇ ਹੈਨਾ। ਫੇਰ ਉਹਨਾ ਨਾਲ ਘਰੇ ਵੀ ਮਤਲਬ ਹੁੰ ਲੈ ਚਲੋ।
ਉਹੀ ਇੱਕ ਸਾਲ ਦਾ ਹੁੰਦਾ ਹੈ, ਦਿਨ ਬਈ ਚਲੋ ਛੁੱਟੀਆਂ। ਹੋਣਗੀਆਂ ਤੇ ਉੱਥੇ ਜਾਵਾਂਗੇ। ਛੁੱਟੀਆਂ ਹੋਣਗੀਆਂ ਪਿਆ ਅਗਲੇ। ਨੂੰ ਹੁੰਦਾ। ਸਾਰਿਆਂ ਸਭ ਦੇ ਘਰਾਂ ਵਿਚ।
ਸਾਡਾ ਹਿੰਦੂ ਰਿਲੀਜ਼ਨ ਅਸੀਂ ਮਤਲਬ ਹੈ ਇੱਧਰ ਕ੍ਰਿਸ ਜੀਕਨੀ ਜ਼ਿਆਦਾ ਹਨਾ ਫੇਰ ਅਸੀਂ ਖਾਟੂ ਸ਼ਾਮ ਦੀ ਵਜਾਦੇ ਹਾਂ।
ਅੱਛਾ-ਅੱਛਾ।ਹਾਂ ਉਹ ਬਹੁਤ ਪਵਿੱਤਰ ਸਥਾਨ ਹੇ ਹਾਂ ਖਾਡੂ ਸ਼ਾਮ ਦੇ ਸਾਡੇ ਵੀ ਉਹ ਸਾਡੇ ਵੀ ਕਿਟੀ ਮੈਂਬਰ ਹੈ ਨੇ ਤੇ ਉਹ ਕਰਦੀਆਂ ਹੁੰਦੀਆਂ ਖਾ ਖੱਟ ਸ਼ਾਮ ਜੀ ਬਈ ਮਤਲਬ ਉਹ ਮਤ ਉੱਚਾ ਸਥਾਨ ਹੈ ਹਾਂ।
ਹਾਂਜੀ । ਅਸੀਂ ਉੱਥੇ ਜਾ ਕੇ ਆਏ ਹਾਂ ਬਸ ਉੱਥੇ ਵੀ ਰਾਜਸਥਾਨ ਚ ਹੈ ਉੱਥੇ ਵੀ ਬਹੁਤ ਜ਼ਿਆਦਾ ਗਰਮੀ ਸੀ।
ਗਰਮੀ, ਮੇਨ ਮਕਸਦ ਹੀ ਗਰਮੀ ਦਾ ਆ ਜਾਂਦਾ ਮੁੱਦਾ ਆ ਹ, ਹਮ।
ਬਾਬਾ ਜੀ ਨੇ ਸ਼ੀਸ਼ ਦਿੱਤਾ। ਸੀਗਾ ਉੱਥੇ
ਬਿਲਕੁਲ, ਹਾਂ-ਹਾਂ ।ਵਰਿੰਦਾਵਨ ਹਾਂ ਨਹੀਂ ਇਸ ਵੇਲੇ ਤੇ ਯਾਤਰਾ ਹੀ ਕਹਿੰਦੇ ਬੜੀਆਂ ਉਹ ਤੇ ਦੋ-ਦੋ ਕਿਲੋਮੀਟਰ, ਚਾਰ-ਚਾਰ ਕਿਲੋਮੀਟਰ ਜਾਮ ਲੱਗਿਆ ਪਿਆ ਹੈ। ਮਤਲਬ ਜਾਣ ਲਈ
ਐਵੇਂ ਹੈ ਨਾ ਜਿਨ ਜਿਹਨ ਲੋਕਾਂ ਦੇ ਦਿਲ ਚ ਨਾ ਮਤਲਬ ਸ਼ ਸ਼ਰਧਾ ਹੁੰਦੀ ਹੈ ਨਾ ਉਹ ਲੋਕੀ ਤਾਂ ਮਤਲਬ ਮੰਨ ਤਾਂ ਰੱਖਦੇ ਨੇ ਕਿ ਅਸੀਂ ਤੁਰ ਕੇ ਆਵਾਂਗੇ
ਹਾਂ, ਹੂੰ ਹੂੰ
ਹਾਂਜੀ ਬਸ ਘੁੰਮਣਾ ਫਿਰਨਾ ਹੀ ਲੱਗ ਰਿਹਾ ਹਾਲੇ
ਹੂੰ, ਹੂੰ
ਹੋਰ ਸੁਣਾਓ ਦੁਪਹਿਰ ਦੀ ਕੀ ਤਿਆਰੀ ਹੈ ਤੁਹਾਡੀ।
ਹਾਂਜੀ।
ਚਾਹ ਪਾਣੀ ਦੀ ਮੈਂ ਕੀ ਤਿਆਰੀ ਹੈ ਦੁਪਹਿਰ ਦੀ
ਚਾਹ ਪਾਣੀ ਦੇ ਨਾਲ ਇਹ ਵੀ ਜ਼ਿਆਦਾ ਤੇ ਅੱਜ ਕੱਲ੍ਹ ਦੇ ਮੈਂ ਤੇ ਅ ਗਰਮੀ ਦੇ ਬਚਣ ਤੋਂ ਨਾ ਪਾਪੜ ਹੀ ਲਿਆ ਕੇ ਰੱਖੇ ਹੋਏ ਨੇ। ਪਾਪੜ ਵਗੈਰਾ ਫੁੱਲ ਬੜੀਆਂ ਦਾ ਹੈ। ਐ ਤੱਲੇ ਤੇ ਨਾਲ ਚਾਹ ਬਣਾਈ ਤੇ ਜੇ ਕੋਈ ਬਾਹਰ ਦਾ ਜਿਵੇਂ ਅ ਫਰੋਜਨ ਹੁੰਦੇ ਨੇ ਸਮਾਇਲੀ ਹੋ ਗਈ। ਅ ਫੀਗਰ ਇਹ ਵਾਲੇ ਐ ਮੈਂ ਤਲ ਲੈਂਦੀ ਆਾਂ ਮੈਂ ਤੇ। ਹੁਣ ਹੱਥਾਂ ਵਾਲਾ ਕੰਮ ਨਹੀਂ ਜਿਆਦਾ ਕਰਦੀ। ਬਣਣਾ। ਬਸ ਏ ਰੈਡੀਮੇਡ। ਜਿਹੜਾ ਕੰਮ ਨਾ ਘਰ ਲਿਆ ਕੇ ਰੱਖਿਆ ਫਰੋਜਨ। ਸਮਾਇਲੀ ਹੋ ਗਈ ਏਨਜਦੇ ਕਈ ਕਟਲਸ ਮਿਲ ਜਾਂਦੇ ਨੇ।
ਹਾਂਜੀ ਸਾਡੇ ਵੀ, ਸਾਡੇ ਬਸ ਸਾਡੇ ਕੁ ਤਿੰਨ ਤਿੰਨ ਕੁ ਵਜੇ ਚਾਹ ਬਣ ਜੂਗੀ ਚਾਹ ਦੇ ਨਾਲ ਫਿਰ ਪੋਪ ਕੌਣ ਹੋ ਜਾਣਗੇ ਜਾਂ ਫਿਰ ਰੋਟੀ ਦੇ ਉੱਤੇ
ਪ ਨੇ ਨਾਲਲ
ਹਾਂਜੀ ਜਾਂ ਫਿਰ ਰੋਟੀ ਦੇ ਉੱਤੇ ਹਨਾ ਦੇਸੀ ਘੀ ਲਾ ਕੇ ਉਹਦੇ ਉੱਤੇ ਨਮਕ ਤੇ ਮਿਰਚ ਚ ਚੋਪੜ ਕੇ ਖਾਣਾ ਵੀ ਬਹੁਤ ਸਵਾਦ ਲੱਗਦਾ।
ਹਾਂ ਹਾਂ ਉਹ ਫੇਰ ਚਾਹ ਨਾਲ ਜਿਆਦਾ ਹੀ ਮਜ਼ਾ ਆਉਂਦਾ ਹੈ ਉਹਨੂੰ ਤੁਸੀਂ ਰੋਲੀ ਪੋਲੀ ਕਹਿ। ਦੇ ਰੋ। ਮਨ ਨੂੰ ਰੋਲ ਕਰਲੋ ਉਹ ਰੋਲੀ ਪੋਲੀ ਉਹ ਬਹੁਤ। ਸਵਾਦ ਲੱਗਦੀ ਹੈ ਚੱਕੀ ਮਾਰ ਕੇ।
ਪਹਿਲੇ ਤਾਂ ਮੈਂ ਚਾਹ ਪੀਂਦੀ ਨੀ ਸੀਗੀ। ਫੇਰ ਜਦ ਹੁਣ ਠੰਡਾ ਜਿਹਾ। ਸ਼ੁਰੂ ਹੋਈਆਂ ਸੀਗੀਆਂ ਇਕਦਮ ਚਾਹ ਦੀ ਲਤ ਲੱਗ ਗਈ ਹੁਣ।
ਲਗੇ ਅੱਛੋ ਹਾ। ਜਿਹੜੇ ਚਾਹ ਨਹੀਂ ਨਾ ਪੀਂਦੇ ਉਹੀ ਵਧੀਆ ਵੇ ਜਿਹੜੇ ਚਾਹ ਪੀਣ ਲੱਗ ਜਾਣ ਉਹਨਾਂ ਦਾ ਤੇ ਨਸ਼ਾ ਹੀ ਨਹੀਂ ਇੱਕ ਮਾਣ ਬਈ ਥੋੜ੍ਹੀ ਦੇਰ ਹੋਈ ਚਲੋ ਚਾਹ ਚਾਹੇ ਗਰਮੀ ਹੋਏ ਚਾਹੇ ਸਰਦੀ ਹੋਏ ਉਹਨੂੰ ਚਾਹ ਚਾਹੀਦੀ ਹੈ।
ਸਹੀ ਗੱਲ ਹੈ ਚਾਹ ਚਾਹੀ। ਹੁਣ ਮੈਨੂੰ ਇੰਨਾ ਹੋ ਗਿਆ ਮੈਨੂੰ ਦੋ ਟਾਈਮ ਤਾਂ ਚਾਹ ਚਾਹੀਦੀ ਹੈ ਇੱਕ ਸਵੇਰੇ ਤੇ ਇੱਕ ਦੁਪਹਿਰ ਜੇ ਨਾ ਮਿਲੇ ਨਾ ਤਾਂ ਤੋੜ ਜਿ ਲੱਗਣ ਲੱਗ ਜਾਂਦੀ ਆ।
ਮੇਰੇ ਵਰਗੀ ਤੇ ਦੋ ਟਾਈਮ ਸਵੇਰੇ ਪੀ ਲੈਂਦੀ ਹੈ ਨਾਸ਼ਤਾ ਕਰਨ ਤੋਂ ਪਹਿਲੇ। ਹਾਂ ਹਾਂ ਫਿਰ ਉਸ। ਉਸ ਤੋਂ ਬਾਅਦ ਦੁਬਿਆ ਨੂੰ ਨਾਸ਼ ਅਹ ਲੰਚ ਕਰਨਾ। ਫ਼ਿਰ ਨਾਲੀ ਚਾਹ ਤੇ ਪਹਿਲ। ਹੋਵੇ ਨਾਲ। ਫਿਰ ਨਾਸ਼ਤੇ ਭਾਂਡੇ ਹੋ ਜੇ ਚੁੱਕੇ ਨੀ ਹੁੰਦੇ ਤੇ ਚਲੋ ਜੀ ਚਾਹ।
ਸਾਡਾ ਤਾਂ ਪਤਾ ਕਿਵੇਂ ਆ ਜਿਵੇਂ ਮੇਰੇ ਪਾਪਾ ਘਰੇ ਹੋਣ ਫ਼ਿਰ ਤਾਂ ਉਹਨਾਂ ਨੇ ਮਤਲਬ ਦੋ ਟਾਈਮ ਤੋਂ ਇਲਾਵਾ ਦੋ ਵਾਰ ਕਹਿਤਾ ਤਿੰਨ ਵਾਰ ਕਹਿਤਾ ਕਿ ਕੁੁੱਟ ਚਾਹ ਕਰ ਲਓ ਕੁੱਟ ਚਾਹ ਕਰ ਲਓ ਉਹਨਾਂ ਦੇ ਨਾਲ ਹੋਰ ਘੁੱਟ ਕੁੁੱਟ ਸਾਨੇ ਵੀ ਅਸੀਂ ਵੀ ਪੀ ਲੈਂਦੇ ਹਾਂ ਜੇ ਪਾਪਾ ਨਹੀਂ ਹੁੰਦੇ ਫੇਰ ਦੋ ਟਾਈਮ
ਹਾਂ
ਬਸ ਉਹ ਰਿਸ਼ ਰਿਸ਼ਤੇਦਾਰ ਆ ਰਹੇ ਟਾਈਮ ਦਾ ਵੀ ਨਹੀਂ ਪਤਾ ।
ਹਾਂ ਨਹੀਂ ਲੱਗਦਾ ਸਾਡੇ ਵੀ ਦੇਖੋ ਤਿੰਨ ਵੱਜ ਗਏ ਨੇ ਤੇ ਬਸ ਅਸੀਂ ਇਹੋ ਹੀ ਕਦੀ ਹੁਣ ਨਿੰਬੂ ਪਾਣੀ ਬਣਾ ਕੇ ਪੀਤਾ ਹੈ ਚਾਵਾਂ ਪੀਤੀਆਂ। ਛੋਟੇ ਮੋਟੇ ਨਾਲ ਬਿਸਕਿਟ ਖਾ ਲਏ ਨੇ ਸਵੇਰੇ ਇੰਝ ਕੋਈ ਬ੍ਰੈਡ ਪਕੌੜਾ ਨਾਲ ਕਰ ਲਿਆ ਕੋਈ ਦਲੀਆ ਬਣਾਇਆ ਪਤਾ ਸਗੋਂ ਨਾ ਰੋਟੀ ਇੱਕ ਰੋਟੀ ਨਹੀਂ ਬਣਦੀ ਤੇ ਬਾਕੀ ਇਨਾ ਕੁਛ ਬਣਨ ਦੇ
ਸਹੀ ਗੱਲ ਹੈ ਖਾਣ ਲਈ ਹਾਂਜੀ ਹਾਂਜੀ ਮ ਮੇਰੇ ਨਾਲ ਵੀ ਐਵੇਂ ਨੇ ਆਲੂ ਪਕੌੜੇ ਬਣਾ ਕੇ ਮੇਰੇ ਘਰ ਦੇ ਨੇ ਤੇ ਮੈਂ ਖਾਂਦੀ ਨੀ ਹੁੰਦੀ ਤੇ ਮੇਰੇ ਲਈ ਫੇਰ ਸਪੈਸ਼ਲ ਗੋਲ ਗੱਪ ਗੋਲ ਗੱਪੇ ਬਣਾਏ ਮੇਰੀ ਮੰਮਾ ਨੇ ਹਾਂਜੀ ਘਰ ਹੀ ਬਣਾਉਂਦੇ ਨੇ ਗੋਲ ਗੱਪੇ ਮੇਰੇ ਮੰਮਾ ਉਹਨਾਂ ਦਾ ਹੱਥ ਚ ਜਾਦੂ ਐ, ਬਸ ਗੋਲ ਗੱਪ ਪਿਆਂ ਦੇ ਨਾਮ ਨੂੰ ਤਾਂ ਇੰਨਾ ਸਵਾਦ ਪਾਣੀ ਬਣਾਦੇ ਨੇ ਬਹੁਤ ਜ਼ਿਆਦਾ ਹੀ ਸਵਾਦ ਹਾਂਜੀ
ਵੀ ਆਈਆਂ ਦੀਆਂ ਅੰਬੀਆਂ ਦਾ ਪਾਣੀ, ਪੁਦੀਨਾ ਅੰਬ ਗਣਾ ਪਾ ਕੇ ਉਹ ਵੀ ਬੜਾ ਟੇਸਟ ਬਣ ਜਾਂਦਾ
ਹਾਂਜੀ, ਹਾਂਜੀ ਬਸ ਮੈਮ ਘਰ ਟਰਾਏ ਕਰੇ ਜਾਂਨੇ ਆਂ। ਵੈਸੇ ਤਾਂ ਕੁਕਿੰਗ ਮੈਨੂੰ ਆਂਦੀ ਨੀ, ਪਰ ਜੇ ਐਵੇਂ ਊਟ ਪਟਾਂਗ ਜਾ
ਕੋਈ ਨਹੀਂ ਪੁੱਠੇ ਸਿੱਧੇ ਹੱਥ ਮਾਰ ਕੇ ਸਭ ਆ ਜਾਂਦਾ, ਨਾਲੇ ਵੇਖਣ ਦੇ ਨਾਲ ਜਿਆਦਾ ਆਂਦਾ। ਮੰਮੀ ਆਪ ਕਰਦੀਆਂ ਨਾ ਜੇ ਵੇਖ ਲਵੋ ਫੇਰ ਜ਼ਿਆਦਾ ਐਕਸਪੀਰੀਐੰਸ ਹੋ ਜਾਂਦਾ ਹੈ।
ਚਿਪਸ ਵੀ ਬਣਾਏ ਸੀ ਮੈਂ ਘਰੇ ਚਿਪਸ ਵੀ ਬਣਾਏ ਸੀ ਮੈਂ ਘਰੇ ਹਾਂਜੀ -ਹਾਂਜੀ ਘਰ ਆਲੂ ਨੂੰ ਕੱਟ ਕੇ ਉਹਨਾ ਨੂੰ ਮਤਲਬ ਸੁਕਾ ਕੇ ਫੇਰ ਫੇਰ ਉਸਨੂੰ ਗਰਮ ਪਾਣੀ ਦੇ ਵਿੱਚ ਮਤਲਬ ਚਾਰ ਪੰਜ ਵਾਰ ਫੈਂਟ ਲੈਣਾ ਮਤਲਬ ਉਹਨੂੰ ਸਾਫ਼ ਪਾਣੀ ਚੋਂ ਕੱਢ ਕੇ ਕੇ ਫੇਰ ਉਸਨੂੰ ਮਤਲਬ ਤੇਲ ਦੇ ਵਿੱਚ ਫਰਾ ਫਰਾਏ ਕਰਨਾ ਤੇ ਫੇਰ ਉਸਦੇ ਉੱਤੇ ਬਸ ਉਹ ਕੜਕ ਹੋ ਜਾਣਗੇ ਤੇ ਉਹਨਾਂ ਦੇ ਉੱਤੇ ਨਮਕ ਮਿਰਚਾਂ ਆਪਾਂ ਨੇ ਜੋ ਵੀ ਚਾਟ ਦਾ ਪਾਊਡਰ ਪਾਣਾ, ਜੋ ਵੀ ਪਾਣਾ ਬਸ ਫਿਰ ਖਾ ਲੋ।
ਹਾਂਜੀ, ਹਾਂਜੀ ਬੜਾ ਮੈਨੂੰ ਤੇ ਤੁਹਾਡੇ ਤੁਹਾਡੇ ਆਲੂ ਚਿਪਸ ਦਾ ਟੇਸਟ ਮੂੰਹ ਚ ਆ ਗਿਆ, ਹਾਂ ਪਹਿਲੇ- ਪਹਿਲੇ ਅਸੀਂ ਕਰੀਦਾ ਸੀ ਹੁਣ ਨਾ ਗਰਮੀ ਨੀ ਸਹਿਣ ਹੁੰਦੀ। ਪਹਿਲੇ -ਪਹਿਲੇ ਅਸੀਂ ਪਤਾ ਦਸ -ਦਸ ਆਲੂ ਲਿਆ ਕੇ ਤੇ ਉਹਨੂੰ ਕਰਨਾ ਉਬਾਲਣਾ ਮੋਮ ਜਮਾ ਵਿਛਾ ਕੇ ਧੁੱਪੇ ਰੱਖਣ ਜਾਣਾ। ਹੁਣ ਤੇ ਬਿਲਕੁਲ ਹੁਣ ਤੇ ਸਾਫ਼ ਕਦੀ ਸ਼ੁਕਰ ਦੀ ਸਾਹ ਆਂਦਾ ਪਿਆ ਏ ਹਾਂ ਏ ਸੀ ਥੱਲੇ ਬੈਠੇ
ਉਹੀ ਗੱਲ ਹੈ ਹੁਣ ਏ ਸੀ ਏ ਤੋਂ ਬਿਨਾਂ ਨੀ ਸਾਹ ਆਂਦਾ ਹੈਗਾ, ਏ ਸੀ ਤੋਂ ਬਿਨਾਂ ਨੀ ਸਾਹ ਆਂਦਾ ਹੈਗਾ ਜਮਾਂ ਵੀੇ ਏ ਸੀ ਤੋਂ ਦੋ ਮਿੰਟ ਵੀ ਵਿਹਲੇ ਹੋ ਜਾਈਏ ਨਾ ਬੱਸ ਫਿਰ
ਹਾਂ, ਹਾਂ, ਹਾਂ ਪਰ ਕੰਮ ਤੇ ਕਰਨਾ ਹੈ ਨਾ ਕੰਮ ਤੇ ਰਸੋਈ ਸੱਚੀ ਕਰਨਾ ਤਾਂ ਪੈਂਦਾ ਹੀ ਹੋਰ
ਹਾਂਜੀ ਕੁੱਝ ਆਸ ਪਾਸ ਮਤਲਬ ਹੁਣ ਆਪਣੇ ਕੱਲਿਆਂ ਥੋੜ੍ਹੀ ਜਿ ਚੱਲ ਰਿਹਾ ਨਾਲ ਦੇ ਚਾਰ ਘਰਾਂ ਚ ਹੋ ਰਹੇ ਸੀ ਚੱਲਦੇ ਨੇ ਬਸ ਉਹਦੇ ਨਾਲ ਫੇਰ ਹੋਰ ਜਿਹੜੇ ਬਾਹਰ ਨਿਕਲਦੇ ਆ ਫਿਰ ਹੋਰ ਗਰਮਾਇਸ਼ ਹੋ ਜਾਂਦੀ ਆ
ਹਾਂ ਇਕ ਦਮ ਨਾ ਫਿਰ ਅ ਆ ਕੇ ਬੱਚੇ ਆਦੇ ਨੇ ਸਿੱਧਾ ਏਸੀ ਚੌੜਨ ਉਹਦੇ ਨਾਲ ਵੀ ਬੜੀ ਪ੍ਰੋਬਲਮ ਹੋ ਜਾਂਦੀ ਹੈ ਉੱਤੋਂ ਬੱਚੇ ਗਰਮੀ ਚ ਆ ਕੇ ਫੜਾ
ਗੱਲ ਹੈ ਵੀ ਏ ਸੀ ਹੁਣ ਆਪਣੇ ਅੰਦਰੋਂ ਹੀ ਗਰਮੈਸ਼ ਖਿੱਚ ਰਿਹਾ ਹਨਾ
ਹਾਂ ਤੇ ਗੱਲ ਸੁਣੋ ਰੋ ਰੋਗ ਵੀ ਤੇ ਲੱਗ ਰਹੇ ਉਹਨਾਂ ਨਾਲ ਰੋਗ ਵੀ ਲੱਗ ਰਹੇ ਪਸੀਨੇ ਆਣੇ ਨੇ ਅੰਦਰੋਂ ਗੰਦਗੀ ਨਿਕਲਣੀ ਨਹੀਂ ਉਸ ਪਸੀਨਾ ਆਣਾ ਤਾਂ ਮੌਕਾ ਹੀ ਨਹੀਂ ਦਿੰਦੇ ਬੱਚੇ ਤੇ ਉਹ ਫੇਰ ਬੱਚੇ ਫਲੱਫੀ ਹੋ ਜਾਂਦੇ ਨੇ
ਏਸੀ ਦਾ ਬਟਨ ਦੱਬਿਆ ਨਾਲੇ ਕੋਲ ਹੀ ਰਿਮੋਟ ਪਿਆ ਹੁੰਦਾ ਚਲੋ ਏਸੀ ਲਾ ਲਿਆ ਚਲੋ ਏਸੀ ਲਾ ਲਿਆ ਹਾਂਜੀ
ਚਲੋ ਤੁਵਾਡਾ ਵੀ ਬਡਾ ਵਾ ਅੱਛਾ ਲੱਗਦਾ ਮੈਨੂੰ ਬੜੀ ਵਧੀਆ ਤੁਹਾਡੀਆਂ ਆਲੂ ਦੇ ਪਕੌੜੇ ਦੂਸਰੇ ਜ਼ਿਆਦੇ ਪਕੌੜੇ ਹੈਂ ਆਲੂ ਚਿਪਸ ਗੋਲ ਗੱਪੇ ਸਾਰੇ ਟੇਸਟ ਤੁਸੀਂ ਮੈਨੂੰ ਕਰਾਤੇ ਘਰ ਬੈਠੇ ਬੈਠੀ ਨੂੰ ਹਾਂ ਹਾਂ ਹਾਂ ਚਲੋ ਠੀਕ ਹੈ ਹੋਰ ਸੁਣਾਓ ਹੋਰ ਚਲੋ ਜੀ ਤੁਹਾਨੂੰ ਫੇਰ ਮਿਲਾਂਗੇ ਤੇ ਬਾਏ ਸਤਿ ਸ਼੍ਰੀ ਅਕਾਲ, ਸਤਿ ਸ੍ਰੀ ਅਕਾਲ।
ਠੀਕ ਜੀ।